ਹੈਲੋ।
ਹਾਂਜੀ।
ਹਾਂਜੀ ਆਵਾਜ਼ ਵਿਚ ਸਾਫ਼ ਨੀ ਆਂਦੀ ਹੈਗੀ ਏ ਚ ਆਵਾਜ਼ ਪੁੜ ਪੁ ਜੀ ਦੀ ਆਂਦੀ ਐ। ਨਈ ਮੋਬਾਇਲ ਚੋਂ ਈ ਆ ਰੀ ਆ। ਆਈ ਜਿਵੇਂ ਮੋਬਾਇਲ ਚ ਈ ਅਵਾ ਹਾਂਜੀ-ਹਾਂਜੀ ਹੁਣ ਤਾਂ ਠੀਕ ਐ ਤੁਹਾਡੇ ਮੋਬਾਇਲ ਚ ਕੋਈ ਪ੍ਰੋਬਲਮ ਸੀ
ਹੈਡਫੋਨ ਲਾਏ ਸੀ।
ਅੱਛਾ ਬਿਨਾ ਹੈਡਫੋਨ ਤੋਂ ਚਲਾਨੀ ਆ। ਠੀਕ ਐ ਹੋਰ? ਬਸ ਠੀਕ-ਠਾਕ
ਅੱਜ ਤਾਂ ਪਾਰਟੀ ਕਰੀ ਮੈਡਮ ਨੇ ਔਫਿਸ ਚ।
ਅੱਛਾ।
ਇੱਕ ਤਾਂ ਬਰਗਰ ਮੰਗਵਾਏ ਇੱਕ ਫਰੈਂਚ ਫਰਾਈਸ ਮੰਗਾਏ ਇੱਕ ਨਾਲ ਇੱਕ ਉਦੀ ਗੁਲਾਬੀ ਦੀ ਬੋਟਲ ਸੀ।
ਗੁਲਾਬੀ ਜੀ?
ਗੁਲਾਬੀ ਇੱਕ ਸੋਡਾ ਟਾਈਪ ਹੁੰਦਾ।
ਸਟਿੰਗ ਸਟੁੰਗ ਤਾਂ ਨੀ ਸੀ?
ਨਈ-ਨਈ-ਨਈ ਗੁਲਾਬੀ ਇੱਕ ਸੋਡਾ ਟਾਈਪ ਹੁੰਦੈ।
ਅੱਛਾ! ਉਨ੍ਹਾਂ ਦੇ ਵਿੱਚ ਸੁੰਗਣ ਆਪਲਾਓ। ਉਹ ਨੀ ਅੱਛੀ ਹੈਗੀ ਪੀ
ਮੈਂ ਆਪ ਨੀ ਪੈਂਦਾ
ਹਾਂ। ਇੱਕ ਹੋਰ ਆਈ ਹੈ। ਸਟਿੰਗ ਦੀ ਇਹ ਤੋਂ ਜ਼ਿਆਦਾ ਸਟਰੋਂਗ ਗੱਲ
ਹ ਹਮ
ਹਮ
ਹੌਲੀ- ਹੌਲੀ, ਇਹਨਾਂ ਨੇ ਨਸ਼ੇ ਚ, ਲਾ ਦੇਣਾ ਲੋਕਾਂ ਨੂੰ
ਹਾਂ ਉਹ ਇੱਕ ਦੀ ਵੀਡੀਓ ਦੇਖੀ। ਉਹ ਓਹਨੇ ਦਿਹਾੜੀ ਚ ਪਤਾ ਨੀ ਚਾਰ -ਚਾਰ, ਪੰਜ- ਪੰਜ, ਛੇ ਚ ਸਟੀਮ ਚ ਪੀਂਦਾ ਸੀ। ਉਹਦੀ ਅੱਖਾਂ ਚਲੀ ਗਈ। ਕਿਸੇ ਦੀ ਲੀਵਰ ਖ਼ਰਾਬ ਹੋ ਗਿਆ। ਕਿਸੇ ਦਾ ਕੁਛ ਹੋ ਗਿਆ ਜਿਹੜੇ ਜ਼ਿਆਦਾ ਸਟਿੰਗ ਪੀਂਦੇ ਸੀਗੇ
ਹੂੰ
ਹੂੰ, ਹੋਰ
ਬੱਸ ਵਧੀਆ ਜੀ। ਠੀਕ -ਠਾਕ
ਹੁਣ ਕਸਟਮਰ ਸੀ। ਸ਼ਾਇਦ ਹੁਣ ਗੱਲ ਕਰ ਰਹੀ ਸੀ
ਹਾਂ
ਹੂੰ, ਮੈਂਨੂੰ ਲੱਗਦਾ। ਤੇ ਫੇਰ ਹੁਣ ਇਹ ਕਾਲ ਕਰੀ ਜਾਊਗੀ।
ਚਲ ਕੋਈ ਨੀ। ਕੱਟਦੀ ਕੋਈ ਚਕਰ ਨੀ।
ਫਿਰ ਇਹ ਵੀ ਹੁਣ ਟਾਈਮਿੰਗ ਘੱਟ ਰਹਿ ਜਾਣੀ ਆ।
ਚਲੋ ਓ। ਤਾਂ ਮਿੰਟ ਅਕਾਊਂਟ ਹੋਣਿਆ ਤੇਰੇ।
ਹਾਂਜੀ -ਹਾਂਜੀ ਠੀਕ ਹੈ। ਹੋਰ
ਬੱਸ ਠੀਕ -ਠਾਕ ਵਧੀਆ।
ਠੀਕ ਏ।
ਓ ਕੇ ਬਾਏ।
ਓ ਕੇ ਜੀ। ਠੀਕ ਹੈ ਜੀ। ਕਿਉਂ